ਔਮ।
ਹੈਲੋ। ਹਾਂਜੀ ਦੀ ਸਤ ਸ੍ਰੀ ਕਾਲ ਜੀ।
ਸ੍ਰੀ ਕਾਲ ਭੈਨ ਜੀ ਹੋਰ ਸੁਨਾਔ ਕੀ ਹਾਲ-ਚਾਲ ਨੇ?
ਬੋਤ ਵਧੀਆ ਜੀ। ਤੁਸੀਂ ਸੁਣਾ ਤੁਸੀਂ ਇੰਨੇ ਦਿਨਾਂ ਬਾਦ ਸਾਨੂੰ ਫੋਨ ਕੀਤਾ।
ਬਸ ਭੈਨ ਜੀ ਕੀ ਕਰੀਏ ਟਾਈਮ ਈ ਨੀ ਲੱਗਦਾ ਹੈਗਾ ਤੁਸੀਂ ਸੁਨਾਔ ਆਪਨਾ ਬੱਚੇ ਤਾਡੇ ਠੀਕ ਨੇ।
ਹਾਂਜੀ-ਹਾਂਜੀ ਬੱਚੇ ਸਾਡੇ ਬੋਤ ਵਧੀਆ ਜੀ। ਬਸ ਕੰਮਾਂ ਤੇ ਜਾਂਦੇ ਨੇ ਸ਼ਾਮ ਤੱਕਨ ਪ ਘਰ ਆਂਦੇ ਰਾਤੀ ਤੱਕਨ।
ਅੱਛਾ ਜੀ। ਬਸ ਆਪਾਂ ਵੀ ਮੱਝਾਂ ਦੀਆਂ ਧਾਰਾਂ ਕੱਢਨ ਚੱਲੇ ਸੀ। ਸਾਡੇ ਮੱਝਾਂ ਐ ਨਾ। ਜੀ।
ਅੱਛਾ-ਅੱਛਾ। ਤੁਸੀਂ ਪਿੰਡ 'ਚ ਏ ਨਾ। ਪਿੰਡ ਦੇ ਵਿੱਚ-ਵਿਚ ਬ ਪਤਾ ਸਾਨੂੰ ਲੋਕਾਂ ਨੂੰ ਐ ਗੱਲਾਂ ਦਾ ਪਤਾ ਈ ਨੀ ਹੋਦਾ ਬਸ ਜੀ। ਦੁੱਧ ਦਾ ਮਤਲਬ ਏ ਦੁੱਧ ਆਜੇ ਕਾਰ।
ਹਾਂਜੀ-ਹਾਂਜੀ ਭੈ ਜੀ ਜਿਨ ਅਸੀਂ ਤੇ ਮੱਝਾਂ ਗਾਵਾਂ ਵਾਲੇ ਆ ਜੀ ਸਾਨੂੰ ਤੇ ਤਾਨੂੰ ਪਤਾ ਵਾ ਮਿ ਤ ਕਰਨੀ ਪੈਂਦੀ ਆ ਤਾਨੁ ਪ ਤਾਂ ਬਹੁਤ ਕੰਮ ਗੋਯਾ ਕੂੜਾ ਸਟਨਾ, ਸਾਫ਼-ਸਫ਼ਾਈ ਕਰਨੀ ਨਾ-ਨਾ।
ਹਾਂਜੀ। ਨਾ ਜਾਨਵਰਾਂ ਨਾਲ ਤੇ ਕੰਮ ਈ ਬੋਤ ਹੁੰਦਾ ਜੀ ਉਨਾਂ ਨਾਲ ਉਨਾਂ ਵਿਚਾਰਆਂ ਨੂੰ ਪਾਨੀ ਪਿਆਣਾ ਉਨਾਂ ਨੂੰ ਘਾ ਔ ਕਿ ਘ-ਘਾ-ਘੂ ਪਾਂਦੇ ਨੇ।
ਹਾਂਜੀ ਪੱਠੇ ਖਵਾਂਨੇ ਆ।
ਹਾਂ, ਪੱਠੇ-ਪੁੱਠੇ-ਪੱਠੇ ਪਾਣੇ ਫੇਰ ਉਹਨਾ ਨੂੰ ਨਵਾਣਾ ਧੁਆਨਾ ਵੀ।
ਤਾ ਸਾਨੂੰ
ਹਾਂਜੀ-ਹਾਂਜੀ ਬੜਾ ਕੰਮ ਹੁੰਦਾ ਜੀ ਸ਼ੈਹਰ ਤੇ ਪਿੰਡ' ਚ ਏਈ ਤੇ ਫਰਕ ਏ। ਸ਼ਹਿਰਾਂ ਦੇ ਲੋਕੀ ਉਂਝ ਵੀ ਸੋਲ ਥੋੜਾ ਜਾਈ ਕੰਮ ਕਰਕੇ ਥੱਕ ਜਾਂਦੇ ਨੇ। ਉਂਝ ਵੀ ਸ਼ਹਿਰਾਂ ਵਿੱਚ ਕੰਮਾਂ ਵਾਲੀਆਂ ਰੱਖ ਖੀ ਦੀਆਂ ਜੀ ਅਸੀਂ ਕੰਮ ਨੀ ਹੁੰਦੇ ਸਾਡੇ ਕੋ ਜੀ। ਖੁੱਲਾ ਘਾਰ ਏ ਸਾਨੂੰ ਤੇ ਸਫ਼ਾਈਆਂ ਵਾਲੀ ਚਾਈਦੀ ਏ ਜੀ। ਤੇ ਪਿੰਡਾਂ ਵਾਲੇ ਲੋਕੀ ਕਿੰਨੇ ਵਧੀਆ ਨੇ ਸਾਰੇ ਕੰਮ ਆਪ ਕਰਦੇ ਨੇ।
ਹਾਂਜੀ-ਹਾਂਜੀ ਨਹੀਂ ਜੀ ਪਿੰਡਾਂ ਵਾਲੇ ਤੇ ਸਵੇਰੇ ਚਾਰ ਵਜੇ ਉੱਠ ਜਾਂਦੇ ਨੇ। ਤੇ ਆਪਣਾ ਸ਼ੇਰੇ ਉਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਆ ਪੈਲੇ ਮ ਪਾਨੀ- ਪੂਨੀ ਪਿਆਂਨਗੇ ਪੱਠੇ-ਪੁੱਠੇ ਖਵਾਉਨਗੇ, ਫੇਰ ਆਪਨਾ ਦੁੱਧ ਦਾ ਕੰਮ ਫੇਰ ਦੁੱਧ ਵੇਚਨ ਚੱਲ ਜਾਂਦੇ ਆ ਜੀ, ਤੇ ਆਪਨਾ ਦਿਨੇ ਬਸ ਏਦਾਂ ਹੀ ਸਾਡਾ ਟੈਮ ਪਾਸ ਹੋ ਜਾਂਦਾ ਵਾ ਜੀ।
ਹਾਂਜੀ -ਹਾਂਜੀ ਫੇਰ ਓ ਤਾਡੇ ਘਰ ਦੁੱਧ ਦਹੀਂ ਦੀ ਵੀ ਕਮੀ ਨੀ ਹੁੰਦੀ ਨੀ, ਦਹੀਂ, ਲੱਸੀ ਘਿਓ
ਹਾਂਜੀ, ਸਾਡੇ ਘਰ ਸਭ ਕੁਛ ਹੈ ਜੀ, ਦਹੀਂ, ਲੱਸੀ, ਘਿਓ ਜੇਨਾ ਮਰਜੀ ਖਾਓ।
ਹਾਂਜੀ -ਹਾਂਜੀ ਉਹੀ
ਓ ਵੀ ਰੋਜ਼ ਤਾਜ਼ਾ
ਹਾਂਜੀ, ਆਹ ਤੇ ਫੇਰ ਜਦੋਂ ਆਪਨੇ ਘਰ ਸਾਡੇ ਤਾਡੇ ਆਪਨੇ ਆ, ਤੇ ਓ ਤਾਂ ਫੇਰ ਹੋਏਗਾ ਈ।
ਹਾਂਜੀ, ਨਾਲੇ ਸਾਰੀ ਦੇਹਾੜੀ ਟੈਮ ਨਾਲ ਖੇਤੀ-ਬਾੜੀ ਦਾ ਕੰਮ ਏ ਤਾਨੂੰ ਪਤਾ ਈ ਆ। ਤੇ ਆਪਨਾ ਉਨਾਂ ਚ ਹੀ ਨੰਗ ਜਾਂਦਾ ਆ ਜੀ।
ਬਸ ਖੇਤੀ-ਬਾੜੀ ਵਾਲੇਆਂ ਦਾ, ਤੇ ਸਾਰਾ ਦਿਨ ਮਤਲਬ ਕਿ ਬਿਜੀ ਲਾਈਫ ਸਾਰਾ ਦਿਨ ਕੁਛ ਨਾ ਕੁਛ ਕੁਛ ਨਾ ਕੁਛ ਕਰਦੇ ਰਹਿਨਾ, ਫੇਰ ਖੇਤਾਂ ਵਿਚ ਰੋਟੀ ਲੈ ਕੇ ਜਾਨੀ। ਮਤਲਬ ਕਿ ਪਾਨੀ ਅੱਜ-ਕੱਲ ਗਰਮੀ ਬਹੁਤ ਪੈਂਦੀ ਪਈ ਏ, ਪਾਨੀ ਨੀ ਲੱਸੀ ਲੈ ਕੇ ਜਾਨਾ।
ਹਾਂਜੀ -ਹਾਂਜੀ, ਬਸ ਸਾਡੇ ਟੀਬਲ ਲੱਗੇ ਹੋਏ ਨੇ, ਓਧਰ ਖੇਤਾਂ ਚ ਤੇ ਖੇ ਤਾਨੂੰ ਪਾਨੀ ਤੇ ਸਾਡਾ ਟੀਬਲ ਤੋ ਹੀ ਅਸੀਂ ਦੇ, ਦੇ ਦਿੰਦੇ ਆਂ ਜੀ। ਤਾਨੂੰ ਪਤਾ ਖੇਤਾਂ- ਖੇਤਾਂ ਵਾਲੇਆਂ ਨੂੰ ਪਾਨੀ ਦੀ, ਤਾਂ ਜ਼ਰੂਰਤ ਹੁੰਦੀ- ਹੁੰਦੀ ਏ ਜੀ।
ਹਾਂਜੀ -ਹਾਂਜੀ -ਹਾਂਜੀ।
ਠੀਕ ਆਪਨਾ
ਆਂ ਟਿਊਬਵੈਲ ਤੇ-ਤੇ ਬੜਾ ਮਜ਼ਾ ਆਂਦਾ, ਜੇ ਮੈਂ ਤਾਨੂੰ ਟਿਊਬਵੈਲ ਦੀ ਗੱਲ ਸੁਨਾਂਦੀ ਆਂ ਜੀ। ਮਤਲਬ ਕਿ ਮੇਰੇ ਬੱਚੇ ਛੋਟੇ- ਛੋਟੇ ਘੁੰਮਨ ਗਏ ਸੀ। ਤੇ ਆਪਨੇ ਨਾਨੇ ਨਾਲ ਗਏ ਸੀ। ਕਿ ਨਾਨੀ -ਨਾਨੇ ਨਾਲ ਉਨਾਂ ਨੇ ਰਸਤੇ ਚ ਟਿਊਬਵੈਲ ਵੇਖੇਆ ਤੇ ਕਹਿੰਦੇ ਐ ਕੀ, ਹਾਏ ਬੋਹਤ ਮਤਲਬ ਕਿ ਓ ਟਿਊਬਵੈਲ ਦੀ ਓ ਜੇੜੀ ਪਾਈਪ ਜਿਹੀ ਹੁੰਦੀ ਮੋਟਾ ਪਾਨੀ ਆਂਦਾ ਨਾ, ਮੋਟੀ ਤਾਰ ਆਂਦੀ ਏ। ਹਾਂਜੀ, ਤਾਂ ਬੜਾ ਹੀ ਖੁਸ਼ ਹੋਏ। ਤੇ ਫੇਰ ਉਨਾਂ ਦੇ ਨਾਨਾ ਨੇ ਪੁੱਛੇਆ, ਕਿ ਤੁਸੀਂ ਏਦੇ ਵਿੱਚ ਬੈਠਨਾ ਏ, ਨਹਾਨਾ ਇਦੇ ਚ ਤੇ ਬੱਚੇ ਕਹਿਨ ਲੱਗੇ ਹਾਂਜੀ -ਹਾਂਜੀ ਅਸੀਂ ਤਾਂ ਪਹਿਲੀ ਵਾਰੀ ਵੇਖੇਆ, ਸਾਨੂੰ ਦੇਖਾ ਕੇ ਲੇਆਓ। ਫੇਰ ਸਾਡੀ ਆਪਨੀ ਹੀ ਗੱਡੀ ਸੀ, ਫੇਰ ਉਨਾਂ ਨੂੰ ਅਸੀਂ ਉੱਥੇ ਟਿਊਬਵੈਲ ਤੇ ਵਖਾ ਵਖਾਏਆ ਬੜਾ ਖੁਸ਼ ਹੋਏ, ਬੜੇ ਹੀ ਖੁਸ਼ ਹੋਏ ਵੇਖ ਕੇ, ਕਿਉਂਕਿ ਸ਼ਹਿਰਾਂ ਵਿੱਚ ਤਾਂ ਏ ਚੀਜ਼ਾਂ
ਹਾਂਜੀ, ਨਈ ਜੀ, ਨਈ ਹਾਂਜੀ -ਹਾਂਜੀ। ਸਾਡੇ ਟਿਊਬਲ ਤੇ ਨਾਓ, ਤੇ ਠੰਡਾ ਪਾਨੀ ਤੇ ਬੋਹਤ ਮਜ਼ਾ ਆਂਦਾ ਜੀ ਨਾਨ
ਬੱਚੇ ਤੇ-ਕੀ ਬੱਚੇ ਤੇ ਕੱਪੜੇਆਂ ਸਮੇਤ ਹੀ ਅੰਦਰ ਵੜ ਗਏ ਬਈ ਚਲੋ, ਆਪਨੀ ਸਾਡੀ ਸੀ ਗੱਡੀ ਤੇ ਚਲੋ, ਬਈ ਚਲੋ ਗਿੱਲੇ ਹੀ ਅੰਦਰ ਆ ਗਏ ਫੇਰ ਹਾਏ, ਉਨਾਂ ਨੂੰ ਤਾਂ ਬੜਾ ਮਜ਼ਾ ਆਏਆ, ਹੁਨ ਵੱਡੇ ਵੀ ਹੋ ਗਏ, ਤਾਂ ਕਹਿੰਦੇ ਅਸੀਂ ਜਾਵਾਂਗੇ ਨਾ ਤਾਂ ਟਿਊਬਵੈੱਲ ਵੇਖਾਂਗੇ।
ਹਾਂਜੀ-ਹਾਂਜੀ ਪਿੰਡਾਂ ਚ ਟਿਊਵਲ ਹੋ ਗੇਆ, ਛੱਪੜ ਹੋ ਗੇਆ ਏ ਚੀਜ਼ਾਂ ਤੁਹਾਨੂੰ ਵੇਖਨ ਨੂੰ ਬਹੁਤ ਮਿਲੇਗੀਆਂ, ਨਲਕੇ ਦਾ ਪਾਨੀ ਹੋ ਗੇਆ।
ਹਾਂ, ਹੁਨ ਵੇਖੋ, ਇਥੇ ਨਲਕਾ ਹੈ ਨੀ ਕੀ -ਏ ਜੀ ਸਮਰਸੀ ਵੱਲ ਲਵਾ ਲਓ। ਪਾ ਅ ਦੂਸਰੀ ਟੂਟੀ ਲਵਾਲੋ, ਬਸ ਏਹੀ ਜੇ ਸਮਰ ਟਿਊਬਲ ਦਾ ਪਾਣੀ ਭਾਰੀ ਹੋ ਜਾਂਦਾ ਐ, ਮੋਟਰ ਛੱਡੋਗੇ ਤੇ ਪਾਣੀ ਪੀਣਾ ਜੇ ਨਹੀਂ ਤੇ ਤੁਹਾਨੂੰ ਉਹ ਪਾਣੀ ਵੀ ਖ਼ਰਾਬ ਕਰੇਗਾ, ਤੁਹਾਡਾ ਪੇਟ ਖ਼ਰਾਬ ਹੋ ਜਾਏਗਾ
ਹੁਣ ਤੇ ਜੀ ਪਾਣੀ ਚ ਰੇਤਾ ਆਂਦਾ ਵਾ ਪਹਿਲੇ ਪਾਣੀ ਚ ਰੇਤਾ ਕੋਈ ਨ ਆਂਦਾ ਹੁੰਦਾ ਸੀ ਜੀ ਨਲਕਿਆਂ ਦਾ ਪਾਣੀ ਅਸੀਂ ਪੀ-ਪੀ ਕੇ ਵੱਡੇ ਹੋਏ ਹਾਂ ਜੀ
ਹੁੰ, ਹੈਂਡ ਪੰਪ ਦਾ ਪਾਣੀ ਤਾਂ ਉਹ ਵੇਖੋ ਜੀ ਜ਼ਮੀਨ ਦੇ ਵਿੱਚੋਂ ਆਣਾ, ਅਸੀਂ ਉਹਨੂੰ ਗੇੜਨਾ ਤਾ ਦੇ ਨਾਲ। ਤੇ ਫੇਰ ਉਹਦੇ ਚ ਪਾਣੀ ਆਣਾ, ਔਰ ਪਾਣੀ ਮਿੱਠੇ ਵੀ ਹੁੰਦੇ ਐ।
ਹਾਂਜੀ, ਅਗਰ ਤੁ ਤੁਸੀਂ ਕੜਾ ਰੱਖੋ ਕਰ ਚ ਕੜੇ ਦਾ ਪਾਣੀ ਪੀਆ ਕਰੋ, ਕੜੇ ਦਾ ਪਾਣੀ ਬਹੁਤ ਵਧੀਆ ਹੁੰਦਾ ਵਾ ਪੀਣਾ।
ਹਾਂਜੀ, ਕੜੇ ਦਾ ਪਾਣੀ ਤਾਂ ਬਹੁਤ ਬੱਚੇ ਮੈਂ ਮੈਂ ਕਹਿੰਦੀ ਹ ਬ ਕੁਛ ਨੀ ਕਰਦੇ ਕਹਿੰਦੇ ਮਿੱਟੀ ਵਾਲੇ ਕੜੇ ਚ ਪਾਣੀ ਪੀਏ। ਉਹ ਐ, ਪਹਿਲੇ ਲੋਕੀ ਤਦੇ ਤਾਂ ਬਿਮਾਰ ਵੀ ਨਹੀਂ ਸੀ ਪੈਂਦੇ, ਹੁਣ ਕੀ ਐ ਬੱਚੇ ਗਰਮੀ ਚ ਚੋਂ ਬਾਹਰ ਆਣਗੇ, ਆਂਦਿਆਂ ਫਰਿੱਜ ਦਾ ਚੀਲਡ ਪਾਣੀ ਪੀਣਾ।
ਨਹੀਂ ਸਾਡੇ ਕਰ ਤੇ ਜੀ ਬਹੁ ਸਾਡੇ ਕਰ ਤੇ ਜ਼ਿਆਦਾਤਰ ਜੀ ਕੜੇ ਹੀ ਨੇ। ਤੇ ਆਪਾਂ ਕਿ ਆਪਣਾ ਕੀ ਕਹਿੰਦੇ ਆ ਤੰਦੂਰ ਵੀ ਹੈਗੇ ਸਾਡੇ ਕਰ, ਅਸੀਂ ਤੰਦੂਰ ਦੀ ਰੋ ਕੀ ਖਾਨੇ ਆ
ਹਾਂਏ ਤੰਦੂਰ ਦੀ ਰੋਟੀ ਜਦੋਂ ਤੁਸੀਂ ਮੇਰੇ ਮੂੰਹ ਚ ਪਾਣੀ ਲਿਆ ਆਂਦਾ, ਤੰਦੂਰ ਦੀ ਰੋਟੀ ਤਾਂ ਮੈਂ ਬੜਾ ਹੀ ਮਨ ਕਰਦਾ ਖਾਣ ਨੂੰ।
ਨਹੀਂ ਸਾਡੇ ਕਰ ਤੇ ਜੀ ਬਣਦੀਆਂ ਰਹਿੰਦੀਆਂ ਤੰਦੂਰ ਦੀਆਂ ਰੋਟੀਆਂ।
ਹੁਣ ਤੁਸੀਂ ਦੂਰ ਬੜੀ ਰਹਿੰਦੇ ਪਿੰਡ ਰਹਿੰਦੇ, ਨੀ ਤੇ ਮੈਂ ਤੇ ਕਵਾਂ ਪੈਣ ਜੀ ਤੁਸੀਂ ਮੈਨੂੰ ਤੰ ਤੰਦੂਰ ਦੀਆਂ ਰੋਟੀਆਂ ਬਣਾ ਕੇ ਪੇਜ ਦੋ, ਇੰਨੀ ਦੂਰੋਂ ਕੌਣ ਆਏ। ਔਰ ਉਨੀ ਦੇਰ ਤੇ ਫੇਰ ਰੋਟੀ ਦਾ ਸਵਾਦ ਵੀ ਚੇਂਜ ਹੋ ਜਾਂਦਾ।
ਹਾਂਜੀ-ਹਾਂਜੀ, ਇਹ ਤੇ ਹੈ ਹੀ ਆ ਜੀ
ਕਰ ਰਹਿੰਦੇ ਸੀ ਉਦੋਂ ਖਾਂਦੇ ਹੁੰਦੇ ਸੀ ਰੋਟੀ ਤੰਦੂਰ ਵਾਲੀ।
ਹੁਣ ਤਾਂ ਕਈ ਸਦੀਆਂ ਬੀਤ ਗਈਆਂ ਜੀ ਤੰਦੂਰ ਵਾਲੀ ਰੋਟੀ ਕਦੀ ਖਾ ਕੇ ਨਹੀਂ ਵੇਖੀ।
ਨਹੀਂ ਜੀ ਸਾਡੇ ਕਰ ਤੇ ਅਸੀਂ ਤੇ ਤੰਦੂਰ ਜੀ ਬਾਲਦੇ ਹੀ ਰਹਿਣੇ ਹਾਂ। ਤੇ ਆਪਣਾ ਸਾਡੇ ਖ ਪ ਤਾਂ ਤੰਦੂਰ ਦੀ ਹੀ ਰੋਟੀ ਖਾਂਦੇ ਆ, ਸਹੀ ਵੀ ਹੁੰਦੀ
ਤੇ ਉਹ ਫੇਰ ਤੰਦੂਰ ਦੀ ਰੋਟੀ ਦੀ ਮਿੱਟੀ ਦੀ ਖੁਸ਼ਬੋ ਆਨੀ, ਮਿੱਟੀ ਮਤਲਬ ਕਿ ਮਿੱਟੀ ਦਾ ਹੁੰਦਾ ਮਿੱਟੀ ਮਿੱਟੀ ਵਾਲੀ ਚੀਜ਼ ਨਾ ਬੜਾ ਵਧੀਆ ਲੱਗਦਾ ਮਤਲਬ ਵੀ ਉਹ ਚੀਜ਼ ਸਿੱਕਣੀ ਕੁਦਰਤ ਮਤਬ ਸਿੱਕਣੀ ਥੋੜ੍ਹੀ ਜਿਹੀ ਲੱਕੜ ਪਾਲਣ ਪਾਂਦੇ ਹੁੰਦੇ ਸੀ।
ਹਾਂਜੀ-ਹਾਂਜੀ, ਪਿੰਡਾਂ ਚ ਰਹਿ ਕੇ ਬੱਚੇ ਸਾਡੇ ਨਾ ਬਹੁਤ ਖੁਸ਼ ਹੁੰਦੇ ਆ, ਇਹਨਾਂ ਦੀ ਜਿਹੜੀ ਨਾਨੀ ਹੈਗੀ ਐ ਨਾ ਉਹ ਮਿੱਟੀ ਦਾ ਤੰਦੂਰ ਚੁਲਾ ਬਣਾਂਦੀ ਐ ਤੇ ਮੇਰੇ ਬੱਚੇ ਵੀ ਬਣਾਂਦੇ ਨੇ। ਨਿੱਕੇ ਨਿੱਕੇ ਚੂਲੇ ਚਾਲੇ ਬਚ
ਅੱਛਾ, ਅੱਛਾ, ਅੱਛਾ ਤੇ ਭਈ ਆ ਫੇਰ ਉਹ ਬੱਚੇ ਵੇਖਦੇ ਆ ਨਾ ਨਾਨੀ ਕੀ ਕਰਦੀ ਪਈ ਹੇ ਤਾਂ ਫੇਰ ਉਦਾ ਹੀ ਕਰਦੇ ਨੇ।
ਸਾਡੇ ਤੇ ਚੁੱਲ੍ਹਾ ਚੌਂਕਾ ਹੁੰਦਾ ਨੀ ਆ ਚੁੱਲ੍ਹਾ ਚੌਂਕਾ ਜਿੰਦਾ ਪੁਰਾਣੇ ਜਮਾਨੇ ਚ ਹੁੰਦਾ ਚੁੱਲ੍ਹਾ ਚੌਂਕਾ ਸਾਡੇ, ਸਾਡੇ
ਫਿਲਮਾਂ ਵਿੱਚ ਵਿਖਾਂਦੇ ਆ।
ਹਾਂਜੀ-ਹਾਂਜੀ, ਚੁੱਲ੍ਹਾ ਸਾਡੇ ਤੇ ਚੁੱਲ੍ਹੇ ਤੇ ਰੋਟੀ ਬਣਾਂਦੇ, ਹਜੇ ਵੀ ਬਣਾਂਦੇ ਨੇ।
ਹਾਂਜੀ-ਹਾਂਜੀ, ਇੱਧਰ ਵੀ ਨਾ ਕਈ ਜਿਵੇਂ ਮਤਲਬ ਕਿ ਮਤਲਬ ਸਮਝ ਲੋ। ਥੋੜੇ ਛੋਟੀ ਕਾਸਟ ਦੇ ਜਾਂ ਜਿਨਾਂ ਦਾ ਵਿਚਾਰਿਆਂ ਦਾ ਥੋੜਾ ਗੁਜ਼ਾਰਾ ਨਹੀਂ ਹੁਣ ਤਾ ਉਹ ਉਹਨਾਂ ਨੂੰ ਮੈਂ ਦੇਖਿਆ ਚੁਲਾ ਬਾਲਦਿਆਂ ਇਧਰੋਂ ਇਧਰੋਂ ਲੱਕੜਾ ਜੰਗਲ ਉਹ ਇੱਥੋਂ ਇਥੋਂ ਲੱਕੜਾਂ ਫੜ ਲਿਆਂਦੇ ਨੇ। ਤੇ ਬਲਕੀ ਮੈਂ ਕੈਂਦੀ ਹਾਏ ਏਨਾਂ ਨੂੰ ਗਰਮੀ ਨੀ ਲੱਗਦੀ। ਚੁਲੇ ਦੇ ਉੱਤੇ ਰੋਟੀ ਪਕਾਂਦੇ ਪਏ ਨੇ।
ਪਰ ਭੈਣਜੀ ਜਿਨਾਂ ਨੂੰ ਆਦਤ ਹੋਵੇ ਨਾ ਬਣਾਣ ਦੀ ਫਿਰ ਓ ਆਪਣਾ ਕਰ ਈ ਲੈਂਦਾ ਵਾ। ਓ ਫਿਰ ਨੀ ਗੇ
ਹਾਂ ਓਈ ਨਾ ਉਨਾ ਨੂੰ ਮਤਲਬ ਕੀ ਨਈ ਓ ਟੇਸਟ ਵੀ ਤੇ ਇਕ ਅਲੱਗ ਹੁੰਦਾ ਨਾ। ਉਸ ਚੀਜ਼ ਦਾ ਟੇਸਟ ਬੋਤ ਅਲੱਗ ਹੁੰਦਾ।
ਤੁਹਾਨੂੰ ਗੈਸ ਦੀ ਰੋਟੀ ਤੇ ਦੇਖੋ ਜੀ ਨੁਕਸਾਨਦਾਇਕ ਈ ਆ ਚੁੱਲ੍ਹੇ ਦੀ ਰੋਟੀ ਖਾਓ ਤੁਹਾਨੂੰ ਮਜ਼ਾ ਆਏਗਾ ਖਾ ਕੇ।
ਓਹੀ ਤੇ ਚੁਲੇ ਦੀ ਰੋਟੀ ਦਾ ਟੇਸਟ ਅਲੱਗ ਅੱਛਾ ਤੁ
ਤੇ ਸਾਗ ਬਣਾਇਆ ਈ।
ਹਾਂਜੀ-ਹਾਂਜੀ ਓਹੀ ਮੈਂ ਕੈਣ ਲੱਗੀ ਸੀ ਸਾਗ ਦੀ ਮੈਂ ਗੱਲ ਕਰਨ ਲੱਗੀ ਸੀ ਪੈਲਾਂ ਲੋਕੀ ਸਾ ਸਾਗ ਬਣਾਂਦੇ ਸੀ ਓ ਇੱਕ ਗੋਲ ਜਾ ਭਾਂਡਾ ਹੁੰਦਾ ਸੀ। ਮਤਲਬ ਅਸੀਂ ਆਪਣੀ ਮੰਮੀ ਨੂੰ ਵੀ ਵੇਖਿਆ ਗੋਲ ਭਾਂਡੇ ਚ ਸਾਗ ਬਣਾਣਾ ਓਦੇ ਚ ਪਾਈ ਜਾਣਾ ਮਤਲਬ ਵੀ ਜਿਵੇਂ ਪੈਲਾਂ ਤਾਂ ਫੁੱਲ ਭਰ ਜਾਂਦਾ ਫਿਰ ਜਿਵੇਂ ਸਾਗ ਥੋੜਾ ਪਿਆ ਦਾ ਓਨੂੰ ਥੋੜਾ-ਥੋੜਾ ਕਰਕੇ ਪਾਈ ਜਾਂਦੇ ਪਾਈ ਜਾਂਦੇ ਪਾਈ
ਬਸ ਓ ਜੀ ਆਪਣੇ ਆਪ ਰਿੱਝਦਾ ਰੈਂਦਾ ਰਿੱਝਦਾ ਰੈਂਦਾ ਵਾ ਰਿੱਝਦਾ ਜਿੰਨਾ ਤੁਸੀਂ ਰਿ ਨਾ ਓਨਾ ਈ ਸਵਾਦ ਬਣਦਾ ਵਾ ਓ ਚ ਹਰੀਆਂ ਮਿਰਚਾਂ, ਅਦਰਕ ਤੇ ਲਸਣ ਤੇ ਪਿਆਜ ਏਦਾਂ ਤੜਕਾ-ਤੁੜਕਾ ਲਾ ਕੇ ਵਧੀਆ ਟਮਾਟਰ ਸ਼ਮਾਟਰ ਪਾ ਕੇ ਵਧੀਆ
ਹਾਂ ਤੇ ਹੁਣ ਵੇਖੋ ਹੁਣ ਤੇ ਕੋਟਾ ਵੀ ਨੀ ਲਾਂਦੇ। ਬੱਚੇ ਕੋੋਟੇ ਆਲਾ ਪਸੰਦ ਈ ਨੀ ਕਰਦੇ ਮੇਰੀ ਮੋਟਾ ਏ ਓ ਏ
ਮਿਕਸੀ ਵਿੱਚ ਕਰ ਲੈਂਦੇ ਆ ਜੀ ਐ।
ਹਾਂ ਓਈ ਤਾਂ ਮੈਂ ਕੈ ਰੀ ਮਿਕਸੀ ਅਬਲ ਤਾਂ ਬਣਦਾ ਈ ਨੀ ਜੇ ਇੱਕ ਦੋ ਵਾਰੀ ਸਰਦੀ ਚ ਬਣਦਾ ਤੇ ਓਨੂੰ ਜੀ ਓ ਕਰੋ ਜੀ ਮਿਕਸੀ ਗ੍ਰੈਂਡਰ ਕਰੋ ਫੇਰ ਹੋਏਗਾ। ਓਰ ਫੇਰ
ਹਾਂਜੀ-ਹਾਂਜੀ ਨਈ ਜੀ ਨਈ ਹੱਥ ਦਾ ਘੋਟਿਆ ਹੋਇਆ ਸਾਗ ਨਾ ਬੜਾ ਟੇਸਟੀ ਲੱਗਦਾ ਜੀ।
ਹੂੰ।
ਤੇ ਮੱਕੀ ਦੀ ਰੋਟੀ ਬਣਾਓ ਤੇ ਮੱਖਣ ਪਾ ਕੇ ਤੇ ਵਧੀਆ ਨਾਲ ਲੱਸੀ ਦਾ ਗਲਾਸ ਲੈ ਲੋ। ਤੇ ਆਪਣਾ ਮਜ਼ਾ ਆ ਜਾਂਦਾ ਜੀ ਖਾ ਕੇ।
ਹਾਂ ਬੋਤ ਮਜ਼ਾ ਆਂਦਾ ਜੀ ਅਸੀਂ ਆਪਣਾ ਜਦੋਂ ਪੰਜਾਬ ਚ ਰੈਂਦੇ ਸੀ ਓਦੋਂ ਤਾਂ ਅਸੀਂ ਵੀ ਮਤਲਬ ਲੱਸੀ ਖੂਬ ਪੀਂਦੇ ਸੀ ਮੱਖਣ ਲੱਸੀ ਸਾਡੀ ਮੰਮੀ ਨੇ ਸਾਗ ਵਿੱਚ ਵੀ ਸਾਨੂੰ ਮੱਖਣ ਪਾ ਕੇ ਦੇਣਾ ਮਿੱਸੀ ਰੋਟੀ ਤੇ ਮੱਖਣ ਪਾ ਕੇ ਦੇਣਾ। ਹੁਣ ਇੱਧਰ ਸ਼ੈਰਾਂ ਚ ਆ ਕੇ ਸਾਨੂੰ ਕੁਛ ਵੀ ਨੀ ਪ੍ਰਾਪਤ। ਓਨੀ ਮੰਗਿਆਈ ਓਨਾ ਈ ਟਾਈਮ ਈ ਨੀ ਐ ਸਭ ਤੋਂ ਵੱਡੀ ਲਾਈਫ ਈ ਬਿਜੀ ਐ ਜੀ। ਪੈਲਾਂ ਏਨੇ ਜਾਣਾ ਈ ਓਨੂੰ ਲੰਚ ਪੈਕ ਕਰਕੇ ਦੇ ਫਿਰ ਓਨੇ ਜਾਣਾ ਈ ਓਨੂੰ ਲੰਚ ਪੈਕ ਬਾਦ ਸਵੇਰੇ ਚ ਟਾਈਮ ਬੀਤ ਜਾਂਦਾ ਜੀ।
ਪੈਲੇ ਕੰਮ ਹੋ ਜਾਂਦਾ ਸੀ ਜੀ ਅੱਜ ਕੱਲ ਤੇ ਲੋਕਾਂ ਕੋ ਕੰਮ ਹੁੰਦਾ ਈ ਨੀ ਹੈਗਾ ਘਰ ਦਾ।
ਹਾਂਜੀ-ਹਾਂਜੀ
ਪੈਲੇ ਤੇ ਪੁਰਾਣੇ ਲੋਕੀ ਜਨਾਨੀਆਂ ਜੇੜੀਆਂ ਹੁੰਦੀਆਂ ਸੀ ਕੰਮ ਕਰ ਲੈਂਦੀਆਂ ਸੀ
ਹਾਂਜੀ ਪੈਲਾਂ ਲੋਕੀ ਹੁਣ ਸਾਡੇ ਕਮਰ ਦਰਦ ਕਿਉਂ ਰੈਂਦੀ ਪੈਲਾਂ ਲੋਕੀ ਦਾਲ ਬਣਾਂਦੇ ਸੀ ਪੂਰੀ ਓਦੀ ਝੱਗ ਲਾ ਕੇ ਥੱਲੇ ਤੁਰਦੇ ਸੀ। ਓ ਝੱਗ ਕੀ ਸੀਗੀ ਵਾਈ ਸੀ ਜੋ ਬਈ ਓ ਜੋਰ ਚ ਖਰਾਬ ਚੀ ਸੀ ਓ ਬਾਰ ਨਿਕਲ ਜਾਂਦੀ ਸੀ। ਜੀ ਅਸੀਂ ਕੁੱਕਰ ਚ ਦੋ ਸੀਟੀਆਂ ਦਵਾਉਂਦੇ ਹੋ ਝੱਗ ਵੱਗ ਸਭ ਵਿੱਚ ਹੀ
ਹਾਂਜੀ ਵਿੱਚੇ ਖੁਲ-ਖੁਲ ਜਾਂਦੀ ਹੈ ਜੀ
ਹਾਂਜੀ।
ਹਾਂਜੀ-ਹਾਂਜੀ
ਹੋਰ ਭੈਣ ਜੀ ਦੱਸੋ ਤੁਸੀਂ
ਬਸ-ਬਸ ਤੁਸੀਂ ਬੜੀਆਂ ਵਧੀਆ ਗੱਲਾਂ ਮੈਂਰੇ ਨਾਲ ਕੀਤੀ ਮੈਨੂੰ ਤੇ ਬਹੁਤ ਵਧੀਆ ਲੱਗਿਆ ਮੇਰਾ ਤੇ ਮਨ ਕਰਦਾ ਮੈਂ ਤੁਹਾਡੇ ਪਿੰਡ ਦਾ ਆਵਾਂ ਹੋਰ ਮੈਂਥੇ ਫਿਰ ਦੂਰ ਵਾਲੀ ਰੋਟੀ ਵੀ ਖਾ ਕੇ ਜਾਵਾਂ
ਹਾਂਜੀ ਆਣਾ ਬੱਚਿਆਂ ਨੂੰ ਵੀ ਲੈ ਕੇ ਆਣਾ ਆਪਣਿਆਂ ਨੂੰ
ਹਾਂਜੀ ਮੇਰੇ ਤਾਂ ਬੱਚ ਬੜੇ ਖੁਸ਼ ਹੋਣਗੇ ਜੇ ਤੁਸੀਂ ਆਪਣੇ ਟਿਊਬਵੈਲ ਤੇ ਲਜਓਗੇ ਤਾਂ ਜ਼ਿਆਦਾ ਹੀ ਖੁਸ਼ ਹੋ ਜਾਣਗੇ।
ਪੁਰਾਣੀਆਂ ਗੱਲਾਂ ਤਾਜ਼ਾ ਹੋ ਜਾਣਗੀਆਂ ਬੱਚਿਆਂ ਦੀਆਂ ਨਾਲੇ ਆਪਣੀਆਂ ਗੱਲਾਂ
ਜਾਣੀ ਉਹ ਤੇ ਤੁਹਾਨੂੰ ਵੀ ਦੱਸਣ ਗਏ ਸੀ ਆਪਣੇ ਨਾਨੇ ਨਾਲ ਗਏ ਸੀ ਤਾਂ ਫ ਟਿਊਬਵੈਲ ਤੇ ਗਏ ਸੀ
ਹਾਂਜੀ-ਹਾਂਜੀ ਚਲੋ ਭੈਣ ਜੀ ਠੀਕ ਹੈ ਫੇਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਕਰੀਓ ਫੇਰ ਦੁਬਾਰਾ ਫੋਨ ਮੈਨੂੰ
ਹਾਂਜੀ- ਹਾਂਜੀ ਜ਼ਰੂਰ ਕਰਾਂਗੇ ਜੀ। ਠੀਕ ਹੈ ਜੀ, ਚੰਗਾ ਜੀ।
ਭੈਣ ਜੀ, ਚੰਗਾ ਜੀ ਚੰਗਾ। ਉਹਨੇ